ਹੈਲੋ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ। ਅਕਾਲ ਜੀ ਕਿਵੇਂ ਹੋ ਠੀਕ ਹੋਵੇ।
ਹਾਂਜੀ ਵਧੀਆ।
ਹੋਰ ਕੀ ਕਰ ਰਹੇ ਸੀ ਬਸ ਬੈਠੇ ਸੀ। ਸੀ ਮੈਂ ਕਿਹਾ ਕਿੰਨਾ ਕੁ ਚਿਰ ਹੋ ਗਿਆ ਤੁਹਾਡੇ ਨਾਲ ਗੱਲਬਾਤ ਹੀ ਨਹੀਂ ਹੋਈ ਬਿਲਕੁਲ ਹਾਲ ਚਾਲ ਹੀ ਨਹੀਂ ਪੁੱਛਿਆ ਤੇ ਮੈਂ ਕਿਹਾ ਮੈਂ ਕਰਾਂ ਫੋਨ ਤੁਹਾਨੂੰ?
ਹੂੰ ਚੰਗਾ ਏ।
ਤਾਂ ਕਰਕੇ ਫੇ? ਰ ਮੈਂ ਤੁਹਾਨੂੰ ਫੋਨ ਕੀਤਾ ਮੈਂ ਕਿਹਾ ਦੱਸੋ ਹੋਰ ਕੀ ਠੀਕ ਹੋ?
ਹਾਂਜੀ ਵਧੀਆ ਜੀ ਤੁਸੀਂ ਦੱਸੋ?
ਘਰ ਸਭ ਵਧੀਆ ਨੇ ਠੀਕ ਨੇ?
ਹਾਂਜੀ ਠੀਕ ਨੇ ਸਭ।
ਘੁੰਮਣ ਵਗੈਰਾ ਨਹੀਂ ਗਏ?
ਨਹੀਂ ਨਹੀਂ ਹਾਲੇ ਤਾਂ ਨਹੀਂ ਗਏ।
ਅੱਛਾ ਹਜੇ ਘੁੰਮਣ ਨਹੀਂ ਗਏ ਅੱਜ। ਅੱਛਾ ਕਿੱਥੇ ਕਿੱਥੇ ਦਾ ਪ੍ਰੋਗਰਾਮ ਬਣਾਇਆ ਤੁਸੀਂ?
ਹਲੇ ਸੋਚ ਰਹੇ ਨੇ।
ਸੋਚ ਰਹੇ ਹੋ ਕਿੱਥੇ ਦਾ ਸੋਚ ਰਹੇ ਹੋ ਕਿੱਥੇ ਜਾਣਾ?
ਹੂੰ।
ਮੈਂ ਕਿਹਾ ਕਿੱਥੇ ਦਾ ਸੋਚ ਰਹੇ ਹੋ ਕਿੱਥੇ ਜਾਣਾ ਤੁਸੀਂ?
ਬਸ ਦੇਖਾਂਗੇ ਸੋਚਾਂਗੇ। ਕਿੱਥੇ ਜਾਣਾ ਹੈ।
ਕਿੱਥੇ ਤੇ ਸੋਚਿਆ ਹੋਣਾ ਕਿ ਬਈ ਛੁੱਟੀਆਂ ਨੇ ਇੱਥੇ ਲੈ ਕੇ ਜਾਣਾ ਬੱਚਿਆਂ ਨੂੰ ਉੱਥੇ ਲੈ ਕੇ ਜਾਣਾ ਕਿਧਰੇ ਦੇ ਪਲੈਨ ਬਣਾਇਆ ਹੋਣਾ ਤੁਸੀਂ?
ਨਹੀਂ ਹਲੇ ਤਾਂ ਨਹੀਂ ਸੋਚਿਆ ਕੁੱਛ
ਅੱਛਾ ਹਜੇ ਨਹੀਂ ਸੋਚਿਆ ਕੁੱਛ ਵੀ ਮੈਂ ਕਿਹਾ ਫਿਰ ਕਦੇ ਸੋਚੋਗੇ ਕਦੋਂ ਜਾਓਗੇ ਜਲਦੀ ਬਣਾਓ ਪਲੈਨ ਫਿਰ ਅਸੀਂ ਸਾਰੇ ਇਕੱਠੇ ਚੱਲਾਂਗੇ
ਹਾਂ ਹਾਂ ਚੱਲਾਂਗੇ ਜ਼ਰੂੱਰ
ਹਨਾ ਇਕੱਠੇ ਚਲੇ ਚਲਾਂਗੇ ਬੱਚੇ ਵੀ ਘੁੰਮ ਲੈਣਗੇ ਤੇ ਉਹਨਾਂ ਦਾ ਵੀ ਥੋੜਾ ਮਾਇੰਡ ਫਰੈਸ਼ ਜਿਹਾ ਹੋ ਜਗਾ
ਹਾਂ ਹਾਂ ਹਾਂ ਇਹ ਤਾਂ ਹੈ ਹੋਰ ਦੱਸੋ ਹੋਰ ਖਾਣਾ ਵਗੈਰਾ ਖਾ ਲਿਆ
ਇਕੱਠੇ ਸੀ ਤੁਸੀਂ ਸੁਣਾਓ ਕੀ ਕਰ ਰਹੇ ਸੀ ਨਾਸ਼ਤਾ ਵਗੈਰਾ ਹੋ ਗਿਆ ਤੁਹਾਡਾ ਖੈਰ ਹੁਣ ਨਾਸ਼ਤਾ ਕਿਤੇ ਹੁਣ ਤੇ ਦੱਸੋ ਦੁਪਹਿਰ ਦੀ ਖਾਲੀ ਰੋਟੀ ਤੁਸੀਂ
ਹਾਂ ਖਾ ਲਈ ਹੁਨੇ ਨਹੀਂ ਖਾਈਏ ਬਸ
ਅੱਛਾ ਅੱਛਾ ਅੱਛਾ
ਬਸ ਖਾਲੀ ਇਹ ਖਾ ਕੇ ਬੈਠ ਬੈਠੇ ਹਾਂ
ਅੱਛਾ ਅੱਛਾ ਅੱਛਾ ਘੁੰਮ ਰਹੇ ਹੋ ਅੱਛਾ ਰੋਟੀ ਰੋਟੀ ਖਾ ਕੇ ਵੀ ਟੇਲਣਾਂ ਵੀ ਜ਼ਰੂਰੀ ਹੁੰਦਾ ਹਨਾ ਰੋਟੀ ਦਾ ਪਾਚਨ ਕਰਨਾ ਵੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਫਿਰ ਵੋਮੀਟਿੰਗ ਵਗੈਰਾ ਰਹਿੰਦੀ ਹੈ ਗੈਸ ਵਗੈਰਾ ਬੰਦ ਰਹਿੰਦੀ ਆ ਸਾਰਾ ਦਿਨ
ਹਾਂ ਤਦੀ ਤਾਂ ਘੁੰਮ ਰਹੀਹਾ ਥੋੜ੍ਹਾ ਟਹਿ ਲਈ ਮੈਂ ਕਿਹਾ ਹਮ ਹੋਰ ਦੱਸੋ
ਕਿ ਬਹੁਤ ਜ਼ਰੂਰੀ ਹੈ ਥੋੜ੍ਹਾ ਟਹਿਲਣਾ ਕਰਨਾ ਕੁਛ ਹੋਰ ਕੀ ਖਾਇਆ ਤੁਸੀਂ ਵੈਸੇ ਕੀ ਬਣਾਇਆ ਸੀ ਅੱਜ
ਅੱਜ ਸਵੇਰੇ ਤਾਂ ਅਸੀਂ ਸੈਂਡਵਿਚ ਖਾਧੀ ਸੀ ਤੇ ਦੁਪਹਿਰੇ ਅਸੀਂ ਉੜਦ ਦੀ ਦਾਲ ਹੁੰਦੀ ਹੈ ਨਾ ਜਿਹੜੀ ਮਾਂ ਛੋਲਿਆਂ ਦੀ ਮਾਂ ਛੋਲਿਆਂ ਦੀ ਦਾਲ ਖਾਈ ਉਹਨੇ
ਅੱਛਾ
ਹਮ
ਹੋਰ ਸੁਣਾਓ
ਬਸ ਸਭ ਵਧੀਆ ਨੇ ਤੁਸੀਂ ਦੱਸੋ ਫੈਮਲੀ ਵਗੈਰਾ ਸਭ
ਹਾਂਜੀ ਫੈਮਲੀ ਵਗੈਰਾ ਸਭ ਵਧੀਆ ਸਭ ਤੁਸੀਂ ਸੁਣਾਓ ਬਲਕਿ ਤੁਸੀਂ ਕੀ ਕਰ ਰਹੇ ਸੀ ਅੱਜ ਕੱਲ੍ਹ ਪੜ੍ਹਾਈ ਵਗੈਰਾ ਤੁਹਾਡੀ ਸਟੱਡੀ ਵਗੈਰਾ ਕਿੱਦਾਂ ਚੱਲ ਰਹੀ ਹੈ ਬੱਚੇ ਵੀ ਪੜ੍ਹ ਰਹੇ ਨੇ ਤੁਹਾਡੇ
ਹਮ ਪੜ੍ਹ ਰਹੇ ਨੇ
ਅੱਛਾ ਬੱਚੇ ਵੀ ਬੱਚੇ ਵੀ ਪੜ੍ਹ ਰਹੇ ਹੋ ਤੁਹਾਡੀਆਂ ਦੇ ਨੀ ਬਹੀਆਂ ਹੋਣੀਆਂ ਛੁੱਟੀਆਂ ਤੁਸੀਂ ਕੀ ਕਰ ਰਹੇ ਹੋ
ਬਸ ਹਾਲੇ ਤਾਂ ਹਾਂ ਮ ਕੁ ਮਰਿਆ
ਅੱਛਾ ਹਜੇ ਮਤਲਬ ਛੁੱਟੀਆਂ ਨੀ ਪਈਆਂ ਤੁਹਾਡੀਆਂ ਮਤਲਬ
ਨਾ ਨਾ
ਅੱਛਾ! ਅੱਛਾ ਇਹਨਾਂ ਬੱਚਿਆਂ ਦੀਆਂ ਤੁਹਾਡੇ ਪੈ ਗਿਆਂ ਤੁਹਾਡੀਆਂ ਨੀ ਪਈਆਂ ਮਤਲਬ ਕਿੱਧਰ ਤੁਸੀਂ -ਤੁਸੀਂ ਨੀ ਘੁੰਮਣ ਜਾ ਸਕਦੇ ਹੈ ਨਾ ਬੱਚਿਆਂ ਨੂੰ ਘੁਮਾਤਾਿਆ ਬ ਅ ਸਾਡਾ ਬਾਊਂਡੇਸ਼ਨ ਹੋ ਗਈ ਹੈ।
ਸਕਦੇ ਬੱਚੇ ਕੋ ਘੁੰਮਣ ਜਾ ਸਕ
ਹਾਂ ਖ਼ੈਰ ਬੱਚਿਆਂ ਦੇ ਵੀ ਘੁੰਮਾਉਣਾ ਬੱਚਿਆਂ ਨੂੰ ਵੀ ਕਿਧਰੇ ਭੇਜਣਾ ਬਹੁਤ ਜ਼ਰੂਰੀ ਹੈ। ਕਿ ਬੱਚਿਆਂ ਦਾ ਕਿਧਰੇ ਮਾਇੰਡ ਫਰੈਸ਼ ਹੋ ਜਾਵੇ ਬੱਚਿਆਂ ਨੂੰ ਵੀ ਮਤਲਬ ਟਵੰਟੀ ਫੋਰ ਆਰਟਸ ਕਿਤਾਬਾਂ 'ਚ ਨਹੀਂ ਰੱਖੇ ਦਾ ਹੁੰਦਾ ਬ ਸਾਡਾ ਤਾਂ ਚਲੋ ਇੰਨੀ ਹੈਗੀ ਕਿ ਅਸੀਂ ਕਰ ਸਕਦੇ ਹਾਂ। ਵੈਸੇ ਕੀ ਕਰ ਰਹੇ ਹੋ ਤੁਸੀਂ ਸਟੱਡੀ ਵਿੱਚ ਚ
ਹੁਣ ਤੇ ਅਸੀਂ ਬੀ ਏ ਕਰ ਰਹੇ ਹਾਂ।
ਅੱਛਾ। ਅੱਛਾ
ਹਮ- ਹਮ
ਅੱਛਾ ਬੀ ਏ ਕਰ ਰਹੇ ਹੋ। ਤੇ ਤੁਸੀਂ ਆਪਣੀ ਮਤ ਮਤਲਬ ਮੈਰਿਜ ਤੋਂ ਪਹਿਲਾਂ ਨਹੀਂ ਕੀਤੀ ਤੁਸੀਂ
ਨਾ ਨਾ ਸੀ ਨਹੀਂ ਮੈਰਿਜ ਜਦੋਂ ਹੋ ਗਈ ਸੀ ਉਸ ਟਾਈਮ ਸਾਡਾ ਉਹ ਸੀ ਫਸਟ ਈਅਰ ਉਦੋਂ ਹੀ ਮੈਰਿਜ ਕਰ ਲਈ ਸੀ ਤੇ ਹੁਣ ਲਾਸਟ ਈਅਰ ਏ
ਅੱਛਾ! ਲਸਟ ਈਅਰਏ ਵੀ ਇਹ ਦਾ ਓਕੇ ਓਕੇ ਇਹ ਵਧੀਆ ਹੈ ਨਾ
ਹਮ ਹਮ
ਤੇ ਬੱਚਿਆਂ ਨੂੰ ਵੀ ਨਾਲ ਤੁਸੀਂ ਪੜਣਾਉਂਦੇ ਹੋਵੋਗੇ ਆਪਣੇ ਹੀ ਬਿਠਾ ਲੈਂਦੇ ਹੋਵੋਗੇ ਬਈ ਹੁਣ ਮੈਂ ਪੜ੍ਹਨਾ ਤੇ ਤੁਸੀਂ ਵੀ ਨਾਲ ਲੈ ਜਾਓ ਹੈ ਨਾ
ਹਾਂ ਏਦਾਂ ਹੀ ਹੁੰਦਾ।
ਹਾਂ ਤੇ ਵਾਈਫ ਵੀ ਸ਼ਾਇਦ ਤੁਹਾਡੇ ਪੜ੍ਹ ਰਹੇ ਨੇ।
ਹਾਂ ਨਹੀਂ ਉਹ ਨਹੀਂ ਪੜ੍ਹਦੇ ਉਹ ਸਟਿਚਿੰਗ ਵਗੈਰਾ ਕਰਦੇ ਨੇ। ਘਰ
ਅੱਛਾ। ਅੱਛਾ ਉਹ ਨਹੀਂ ਪੜ੍ਹਦੇ
ਨਾ ਨਾ ਉਹ ਉੱਥੇ ਪੜ੍ਹਕੇ ਹੀ ਆਏ ਨੇ ਹਮ ਹ
ਕੀ ਹੋਈਆ ਕੀ ਕੀਤਾ ਹੋਇਆ ਉਹਨਾਂ ਨੇ ਸਟੱਡੀ
ਉਹ ਉਹਨਾਂ ਨੇ ਪਲੱਸ ਟੂ ਕੰਪਲੀਟ ਕੀਤੀ ਹੋਈ ਹੈ।
ਅੱਛਾ ਪਲੱਸ ਟੂ ਅਤੇ ਅੱਗੇ ਪੜ੍ਹਨ ਦਾ ਉਹ ਨਹੀਂ ਹੈਗਾ ਉਹਨਾਂ ਦਾ।
ਨਹੀਂ ਉਹ ਸਟੀਚਿੰਗ ਵਗੈਰਾ ਕਰਦੇ ਨੇ।
ਅੱਛਾ। ਅੱਛਾ ਹਾਂ ਮਤਲਬ ਕੰਮ ਸੈੱਟ ਹੋ ਗਿਆ ਹੋਣਾ ਨਾ ਤੁਹਾਡਾ
ਹਮ ਹਮ ਉ ਹੀ ਤੇ ਨਾ
ਹਾਂਜੀ ਹਾਂ ਉਹਦੇ ਕਰਕੇ ਤੁਹਾਡਾ ਕੰਮ ਸੈੱਟ ਹੋ ਗਿਆ ਹੋਣਾ ਵੀ ਅੱਗੇ ਪੜ੍ਹਨ ਦਾ ਕੋਈ ਉਹ ਹੀ ਨਹੀਂ ਹੋਣਾ। ਕੰਮ ਕਰਕੇ ਤੁਹਾਡਾ ਹਾਂਜੀ। ਹਾਂ ਹੋਰ ਤੁਸੀਂ ਸੁਣਾਓ?
ਬਸ ਵਧੀਆ ਨੇ।
ਕੀ ਬਣਾਇਆ ਤੁਸੀਂ ਅੱਜ?
ਕਹਿ ਤੇ ਰਿਹਾ ਵਾਂ ਮਾਂਹ ਛੋਲੇ ਦੀ ਦਾਲ
ਅੱਛਾ। ਮਾਂ ਛੋਲਿਆਂ ਦੀ ਉਹ ਕਾਲੀ ਪੀਲੀ ਵਾਲੀ ਦਾਲ
ਹਾਂ ਹਾਂ ਮਾਹ ਛੋਲਿਆ ਦੀ ਵਧੀਆ ਲੱਗਦੀ ੳਤੇ
ਉਹ ਨਾਲ ਚਾਵਲ ਬੜੇ ਸਵਾਦ ਲੱਗਦੇ ਨੇ ਹੈ ਨਾ।
ਲੇਕਿਨ ਅਸੀਂ ਫੁਲਕੇ ਤਾਰੇ ਸੀ
ਅੱਛਾ ਅੱਛਾ ਅੱਛਾ। ਮਾਹ ਛੋਲੇ ਸਾਡੇ ਅੱਛਾ ਮਤਲਬ ਤੁਸੀਂ ਅਸੀਂ ਵਗੈਰਾ ਚਾਵਲ ਵਗੈਰਾ ਖਾਂਦੇ ਹਾਂ ਨਾ ਚਾਵਲ ਹੋ ਗਏ ਫੁਲਕੇ ਹੋ ਗਏ। ਅਤੇ ਮਤਲਬ ਇੱਥੇ ਸਾਡੇ ਰਿਲੇਟ ਤੇ ਦੇ ਹੈਗੇ ਨੇ ਨਾ ਕੋਈ ਰਿਲੇਸ਼ਨ ਵਿੱਚ ਤੇ ਉਹਨਾਂ ਨੇ ਨਾ ਇਹਨਾਂ ਇਹਦੇ ਨਾਲ ਪੂੜੀਆਂ ਖਾਂਦੇ ਨੇ ਤੇ ਜਦੋਂ ਵੀ ਅਸੀਂ ਅਸੀਂ ਜਾਣਾ ਨਾ ਕਈ ਵਾਰ ਤਾਂ ਉਹਨਾਂ ਨੇ ਇਹਦੇ ਨਾਲ ਮਤਲਬ ਪੂੜੀਆਂ ਹੀ ਬਣਾਉਣੀਆਂ ਤੇ ਉਹ ਵੀ ਮਤਲਬ ਸਵਾਦ ਲੱਗਦੀਆਂ।
ਅੱਛਾ।
ਹਾਂ ਤੇ ਮਾਣਲ ਕਦੀ ਕਦਾ ਮਿਲ ਜਾਦਾ ਹੁਣ ਤੇ ਪੁੂੜੀਆਂ ਹੀ ਬਣਾਉਂਦੇ ਨੇ ਕਈ ਵਾਰ। ਹਾਂਜੀ ਸਾਡੇ ਰਿਲੇਟਿਡ ਹੈਗੇ ਨੇ ਨਾ। ਉਹ
ਹੋਰ ਦਸੋ
ਹੋਰ ਬਸ ਵਧੀਆ ਵਧੀਆ ਅਸੀਂ ਹਜੇ ਬਿਲਕੁਲ ਨਾਸ਼ਤਾ ਵੀ ਨਹੀਂ ਹੋਇਆ ਸਾਡਾ ਹਜੇ ਦੁਪਹਿਰ ਦੀ ਵੀ ਕੁਛ ਨੀ ਖਾਈ ਹੁਣ ਦੇਖ ਰਹੇ ਹ ਹੁਣ ਕੀ ਬਣਾਈਏ ਕਿਉਂਕਿ ਬੱਚੇ ਵਗੈਰਾ ਸਾਰੇ ਲੇਟ ਉੱਠੇ ਸੀ ਫਿਰ ਅਸੀਂ ਵੀ ਉਹਨਾਂ ਨਾਲ ਥੋੜਾ ਲੇਟ ਉੱਠੇ ਲੇਟ ਤੇ ਫੇਰ ਕੁਛ ਬਣਾਇਆ ਵੀ ਨੀ ਤੇ ਕੁਝ ਖਾਇਆ ਵੀ ਨੀ ਤੇ ਤਾਂ ਕਰਕੇ ਕਿਹ ਹਾਂਜੀ।
ਬੱਚਿਆਂ ਨਾਲ ਲੇਟ ਹੋ ਜਾਂਦੇ ਨੇ ਨਾ।
ਹਾਂਜੀ ਬੱਚੇ। ਬੱਚਿਆਂ ਨਾਲ ਤੇ ਹੋ ਜਾਂਦਾ ਫੇਰ ਦੇਖੋ ਬੱਚਿਆਂ ਦੀ ਮਰਜ਼ੀ ਨਾਲ ਚੱਲਣਾ ਪੈਂਦਾ ਹੈ।
ਹੂੰ। ਇਨਾਂ ਦੇ ਸਿਰ ਤੇ ਬੈਠੇ ਰਹੋ ਉੱਠ ਜੋ ਉੱਠ ਜੋ। ਉੱਠਣ ਦਾ ਨਾਮ ਹੀ ਨਹੀਂ ਲੈਂਦੇ ਫੇਰ।
ਹਾਂ ਉੱਠ ਜੋ ਵੀ ਨਾ ਲੋ ਧੋ ਲੋ ਇਹ ਕਰ ਲੋ ਕੁਛ ਕਰ ਲੋ ਪਰ ਇਹਨਾਂ ਨੇ ਉੱਠਣ ਦਾ ਨਾਮ ਨੀ ਲੈਣਾ।
ਹੂੰ ਫੇਰ ਉਦੋਂ ਤਾਂ ਲੱਸੀ ਵੀ ਪੀਤੀ।
ਆਪਣੀ ਮਰਜ਼ੀ ਨਾਲ ਹੀ ਇਹਨਾਂ ਨੇ ਉੱਠਣਾ ਆਪਣੀ ਮਰਜ਼ੀ ਨੇ ਖਾਣਾ ਪੀਣਾ ਸਭ ਕੁਛ ਆਪਣੀ ਮਰਜ਼ੀ ਨਾਲ ਇਹਨਾਂ ਨੇ। ਕਰਨਾ।
ਹੂੰ।
ਹੂੰ।
ਹੋਰ ਦੱਸੋ ਹੋਰ ਕੀ ਚੱਲ ਰਿਹਾ ਹੈ?
ਹੋਰ ਬਸ ਵਧੀਆ ਵਧੀਆ ਮੌਸਮ ਵਗੈਰਾ ਸਭ ਕੁਛ ਬਹੁਤ ਅੱਛਾ ਚੱਲ ਰਿਹਾ ਹੈ ਮੈਂ। ਅਤੇ ਬਲਕਿ ਤੁਹਾਨੂੰ ਕਹਿ ਰਹੀ ਸੀ ਕਿ ਬਈ ਕਿੱਥੇ ਦਾ ਪ੍ਰੋਗਰਾਮ ਬਣਾਓ ਘੁੰਮਣ ਦਾ ਵੀ ਪਲੈਨ ਵਗੈਰਾ ਬਣਾ ਲਉ ਅਸੀਂ ਵੀ ਬੱਚਿਆਂ ਨੂੰ ਲੈ ਕੇ ਪੂਰੀ ਫੈਮਿਲੀ ਨੂੰ ਲੈ ਕੇ ਚੱਲਦੇ ਹਾਂ ਕਿਧਰੇ ਬਈ। ਅੱਛਾ ਟਾਈਮ ਪਾਸ ਹੋ ਜਾਂਦਾ ਹੁਣ ਛੁੱਟੀਆਂ ਹੈਗੀਆਂ ਐਸੀ ਟਾਈਮ ਘੁੰਮ ਸਕਦੇ ਹਾਂ ਅਤੇ ਬਾਅਦ 'ਚ ਕਿਧਰੇ ਟਾਈਮ ਨਹੀਂ ਮਿਲਦਾ ਫਿਰ ਬੱਚੇ ਵੀ ਬਿਜ਼ੀ। ਅਸੀਂ ਵੀ ਫਿਰ ਉਹਨਾਂ 'ਚ ਬੀਜੀ ਬਈ। ਬੱਚਿਆਂ ਨੇ ਉੱਠਣਾ ਉਹ ਨੂੰ ਰੋਟੀ ਦੇਣੀ। ਤਿਆਰ ਕਰਨਾ ਸਾਰਾ ਫਿਰ। ਨਹੀਂ ਟਾਈਮ ਲੱਗਦਾ ਹੁਣ ਤਾਂ ਛੁੱਟੀਆਂ ਹੈਗੀਆਂ ਤੇ ਥੋੜ੍ਹਾ ਟਾਈਮ ਲੱਗ ਜਾਂਦਾ ਤੇ ਤਾਂ ਮੈਂ ਕਿਹਾ ਚਲ ਮੈਂ ਕਰਾਂ ਤੁਹਾਨੂੰ ਫੋਨ ਤੇ ਕਹਾਂ ਬਈ ਬਣਾ ਲਓ ਕਿੱਧਰੇ ਪਲੈਨ ਘੁੰਮਣ ਦਾ। ਤੇ ਸਾਰੇ ਇਕੱਠੇ ਚੱਲਾਂਗੇ। ਕਿਧਰੇ ਘੁੰਮਣ।
ਹਾਂਜੀ ਹਾਂਜੀ ਜ਼ਰੂਰ ਚੱਲਾਂਗੇ।
ਹਾਂਜੀ।
ਹਾਂਜੀ ਹਾਂਜੀ ਜ਼ਰੂਰ ਚੱਲਾਂਗੇ। ਬਣਾਓ ਕਿੱਥੇ ਤੁਸੀਂ ਸੋਚੋ ਕਿੱਥੇ ਜਾਣਾ?
ਸਿਸਟਰ ਵਗੈਰਾ ਵੀ ਆਏ ਹੋਏ ਨੇ ਤੇ ਮੈਂ ਕਿਹਾ ਹੁਣ ਵਧੀਆ ਟਾਈਮ ਹੈ। ਤੇ ਘੁੰਮਣਦਾ ਕਿਧਰੇ ਹਾਂਜੀ। ਤਾਂ ਕਰਕੇ ਮੈਂ ਕਿਹਾ ਚਲੋ ਕਹਿਣੀ ਭਾਜੀ ਨੂੰ ਬਈ ਬਣਾ ਲੈਣਗੇ ਕਿਧਰੇ ਦਾ ਪ੍ਰੋਗਰਾਮ ਤੇ ਉਹ ਵੀ। ਆਪਣੀ ਫੈਮਲੀ ਨੂੰ ਲੈ ਲੈਣਗੇ ਤਾਂ ਤੱਕ ਤੇ ਤੁਹਾਡੇ ਵਾਈਫ ਵੀ ਗਏ ਹੋਏ ਨੇ ਬਈ ਆ ਜਾਣਗੇ।
ਹਾਂਜੀ ਹਾਂਜੀ ਉਹ ਆ ਜਾਣਗੇ ਉਦੋਂ ਤੱਕ।
ਤਾਂ ਕਰਕੇ।
ਹੂੰ ਹੋਰ ਦੱਸੋ?
ਹੋਰ ਬਸ ਮੈਂ ਤੇ ਕਹਿ ਰਹੀ ਹਾਂ ਫਟਾਫਟ ਬਣਾਓ ਫਿਰ ਤਿਆਰੀ ਕਰੀਏ ਚੱਲਏ ਕਿਧਰੇ ਘੁੰਮਣ ਹਫ਼ਤੇ ਤੱਕ ਟੂਰ ਬਣਾਉਣਾ ਇਸ ਵਾਰ ਤੇ ਪਿਛਲੀ ਵਾਰ ਗਏ ਸੀ ਬਈ। ਸਵੇਰੇ ਸ਼ਾਮ ਦਾ ਕੋਈ ਮਜ਼ਾ ਹੀ ਨਹੀਂ ਆਇਆ ਸੀ ਹਾਂਜੀ। ਜੀ।
ਪੰਚਕੁਲਾ ਮੋਰਨੀ ਦੀ ਪਹਾੜੀਆਂ ਹੈਗੀਆਂ ਨੇ। ਹੁਣ ਤੇ ਪਤਾ ਔ ਕੀ ਬਣਿਏ ਹੁਣ ਤੇ ਸਵੀਮਿੰਗ ਪੂਲ ਵੀ ਉੱਥੇ ਬਣਾ ਤਾ ਉਹਨਾਂ ਨੇ ਪਿੱਛੇ ਬੈਕ ਗੇਟ ਹੈਗਾ ਨਾ ਜਿੱਥੇ ਮੋ ਨੀ ਦੀ ਪਹਾੜੀ ਹੇਗੇ ਨ, ਉੱਥੇ ਪਿਛਲੇ ਗੇਟ ਤੇ ਉਹਨਾਂ ਨੂੰ ਸਵਿਮਿੰਗ
ਅੱਛਾ- ਅੱਛਾ ਅੱਛਾ। ਇਹ ਵਧੀਆ ਹੈਨਾ, ਬੱਚਿਆਂ ਦੀ ਘੁੰਮਣ ਵਲੀ ਕਿੰਨੀ ਵਧੀਆ ਜਗਾ ਬਣ ਗਈ
ਹਾਂ ਤੇ ਉੱਥੇ ਪਾਰਕ, ਪਾਰਕ ਬੈਠਣ ਵਾਸਤੇ ਪਾਰਕ ਜਿਵੇਂ ਖਾਣ ਪੀਣ ਅ ਉਹ ਵੀ ਬਣਾਤਾ, ਆਰਾਮ ਨਾਲ ਰੋਟੀ ਵਗੈਰਾ ਲੇ ਕੇ ਕੇ ਖਾ ਸਕਦੇ ਹੋ ਉੱਥੇ
ਇੰਜੋਏ ਕਰ ਸਕਦੇ ਨੇ ਬੱਚੇ, ਖੇਡ ਸਕਦੇ ਨੇ ਉੱਥੇ।
ਹਾਂਜੀ, ਹੂੰ ਹੂੰ, ਹੋਰ ਤੁਸੀਂ ਸੁਣਾਓ ਬਈ ਹੋਰ ਘਰ ਸਭ ਤੁਹਾਡੇ ਸਭ ਵਧੀਆ ਨੇ, ਠੀਕ ਨੇ ਸਭ ਔ ਕਿਹਨੇ, ਅੱਛਾ।
ਹੂੰ ਬਸ ਹੁਣ ਸੋਚ ਰਹੇ ਹਾਂ
ਹੂੰ
ਦੇਖਾਂਗੇ ਕਿਤੇ ਘੁੰਮਣ ਜਾਈਏ ਤੇ ਗਰਮੀ ਤੋਂ ਵੀ ਥੋੜ੍ਹਾ ਛੁਟਕਾਰਾ ਪਾਾਈਏ।
ਅਸੀਂ ਵੀ ਸੋਚ ਰਹੇ ਹਾਂ ਬਈ ਚਲੀਏ ਕਿਧਰੇ ਘੁੰਮਣ ਵਗੈਰਾ ਚਲੀਏ ਕਿਧਰੇ ਦੇਖ ਰਹੇ ਹਾਂ ਤੇ ਮੈਂ ਕਿਹਾ ਮੈਂ ਤੁਹਾਨੂੰ ਹੀ ਕਰਾਂ ਬਈ ਤੁਸੀਂ ਹੀ ਕਿਤੇ ਦੱਸੋਗੇ ਕੋਈ ਵਧੀਆ ਜੀ ਜਗ੍ਹਾ ਫੇਰ ਜਾਵਾਂਗੇ।
ਹਾਂ ਚਲੋ ਬਣਾਉਂਦੇ ਆ, ਮੈਂ ਦੇਖ ਦਾ ਵਾਂ, ਪੁੱਛਦਾ ਵਾਂ ਅਪਣੇ ਫਰੈਂਡ ਨੂੰ ਤੇ ਮੈਂ ਤੁਹਾਨੂੰ ਦੱਸਦਾ ਵਾਂ ਥੋੜ੍ਹੀ ਦੇਰ ਚ, ਹਾਂਜੀ ਠੀਕ ਹੈ ਜੀ ਔਕੇ ਫੇਿਰ ਕਰਦੇ ਹ ਗੱਲ
ਕੇ ਉਹ
ਠੀਕ ਹੈ ਜੀ।ਔਕੇ।